ਸ਼ਤਾਂ ਜੀ
ਹੋਰ ਕੀ ਕਰਦੇ
ਮੈਂ ਕੁਛ ਨਹੀਂ ਬਸ ਉਨੇ ਨਾਸ਼ਤਾ ਕੀਤਾ ਹੈ
ਅੱਛਾ ਅੱਛਾ
ਹਾਂਜੀ ਮੈਂ ਦਾਲ ਵਾਲੀ ਰੋਟੀ ਮੱਖਣ ਤੇ ਨਾਲੇ ਅਚਾਰ
ਅੱਛਾ ਅੱਛਾ ਅੱਛਾ
ਹਾਂਜੀ ਹਾਂਜੀ ਹੋਰ ਸੁਣਾਓ ਤੁਸੀਂ ਕੀ ਕਰ ਦੇ
ਮੈਂ ਕਿਹਾ ਜੀ ਪਟੂਲੇ ਛੋਲੇ ਖਾਧੇ ਨਹੀਂ ਬਜ਼ਾਰੋ
ਚੱਲ ਤੇ ਕਰੇ ਪਰੋਣੇ
ਕੀ ਕਾਰਰ ਕੌਣ ਨਾਏਗਾ ਗਰਮੀ ਵੇਖਦੇ ਵੀ ਕਿੰਨੀ ਹੋਈ ਵੀ
ਗਰਮੀ ਤਾਂ ਬਾਹਰ ਨੀ ਗਰਮੀ ਹੈਗੀ ਪਤਾ ਨੀ ਕਿਹੜੇ ਕਿਹੜੇ ਨਾਲ ਪਸੀਨਿਆਂ ਨਾਲ ਬਣਾਉਂਦੇ ਨੇ
ਉਹ ਤੇ ਆਈ ਹੈ ਜੀ ਘੁਣ ਕੀ ਕਰੀਆਂ ਜੀ ਖਾਣਾ ਤੇ ਆਈ
ਹੈ ਬਟ ਨਹੀਂ ਇੰਨਾ ਨਹੀਂੀ ਪਾਰਨਾ ਕਰਨਾ ਚਾਹੀਦਾ
ਹਾਂ ਉਹ ਤੇ ਹੈ ਹੀ ਹੈ ਕਟਲਿੰਗਡ ਨਾ ਵਖਾਓ ਜੀ ਬਾਹਰ ਦਾ ਘਰ ਦਾ ਖਾਣਾ ਸਭ ਤੋਂ ਵਧੀਆ ਹੈਗਾ
ਹਾਂਜੀ-ਹਾਂਜੀ ਇਹ ਤੇ ਗੱਲ ਹੈਗੀ ਇਹਨਾਂ ਦੇ ਘਰ ਸਾਫ ਸੁਥਰਾ ਬਣਾਓ
ਘਰ ਦਾ ਖਾਣਾ ਜ਼ਿਆਦਾ ਵਧੀਆ ਬਸ ਵਧੀਆ ਜੀ
ਨਹੀਂ ਘਰ ਬਣਵਾ ਲਿਆ ਕਰੋ ਨਾ ਦੇ ਉਹ ਗਰਮੀ ਦੇ ਬਾਹਰ ਵੀ ਨਾਲੇ ਗਰਮੀ ਪਤਾ ਨੀ ਕਿਵੇਂ ਦਾ ਤੇਲ ਯੂਜ ਕਰ ਰਹੇ ਕੱਦ-ਕੱਦ ਦਾ ਪਿਆ ਓ ਹੋਇਆ
ਨਹੀਂ-ਨਹੀਂ ਉਹ ਬੰਦਾ ਵਧੀਆ ਜਾ ਨਾ ਜੀ ਜੇ ਕੋਲ ਮੈਂ ਫਰੈਸ਼ ਚੀਜ਼ ਲਾਇਏ
ਅੱਛਾ-ਅੱਛਾ ਪਰ ਫਿਰ ਵੀ ਘਰ ਦੀ ਚੀਜ਼ ਤਾਂ ਘਰ ਦੀ ਹੈਗੀ ਘਰ ਵਰਗੀ ਤਾਂ ਰੀਜ਼ ਨਹੀਂ ਹੈਗੀ ਬੰਦਾ ਆਲਸ ਜ਼ਰੂਰ ਕਰਦਾ ਪਰ ਘਾਰ ਵਰਗੀ ਰੀਸ ਨਹੀਂ ਹੈਗੀ
ਨਾ ਉਹ ਤੇ ਹੈਗੀਏ ਜੀ ਬਿਲਕੁਲ ਪਤਾ ਕੀ ਹੈ ਜੀ ਘਰ ਇਨੀ ਸਿਰਦਰਦੀਆਂ ਬਾਲੋ ਇਹ ਕਰੋ ਉਹ ਕਰੋ ਇੱਥੋਂ ਫਟਾਫਟ ਪੰਜਾਹ ਰੁਪਏ ਦਿੱਤੇਨ ਖਾ ਲੈਣ
ਅੱਛਾ-ਅੱਛਾ ਹਾਂ ਫੇਿਰ ਇਹ ਵੀ ਹੈਗਾ ਘਰ ਤੇ ਦੇਖੋ ਸਾਰਾ ਸਮਾਨ ਤਿਆਰ ਕਰੋ ਪਹਿਲੇ-ਪਹਿਲੇ ਅਗਰ ਘਰ ਸਾਰਿਆਂ ਲਿਆ ਕਰ ਹਾਂ ਨਹੀਂ-ਨਹੀਂ ਫਿਰ ਬਣਾ ਕੇ ਫਾਇਦਾ ਹੈ
ਬਿਲਕੁਲ ਜੀ ਬਿਲਕੁਲ ਤਾਂ ਹੀ ਫ਼ਾਇਦਾ ਹੈਗਾ
ਹਮ ਅਦਰਵਾਈਜ਼ ਨਹੀਂ
ਹਮ ਬਾਕੀ ਉਹ ਜਿੱਦਾਂ ਉਹ ਹੁੰਦਾ ਨਾ ਸ਼ਾਮੀ-ਸ਼ਾਮੀ ਜਿੱਦਾਂ ਮਿਲਦਾ ਫਾਸਟ ਫੂਡ ਉਹ ਜ਼ਿਆਦਾ
ਹਾਂ ਉਹ ਜ਼ਿਆਦਾ ਜ਼
ਜੋ ਗੰਦਾ ਤੇਲ ਬਰਗਰ ਚ ਲੱਗਿਆ ਹੁੰਦਾ ਆ
ਹਾਂ ਏਤੇ ਹੈ
ਇਹ ਸਰੀਰ ਨੂੰ ਬੜਾ ਨੁਕਸਾਨ ਕਰਦਾ ਹੈ ਜੀ
ਤਾ ਨਹੀਂ ਕਦ-ਕਦ ਨਾਲੇ ਕੀ-ਕੀ ਸਮਾਨ ਬਣਾ ਕੇ ਰੱਖਿਆ ਹੁੰਦਾ ਹੈ ਉਹਦੇ ਚ ਪਤਾ ਨੀ ਕੀ-ਕੀ ਸਿਰ ਪਾਉਂਦੇ ਨੇ ਜਿਹੜ ਵੋਟ ਪਾਉਂਦੇ ਨੇ ਉਹ ਤਾਂ ਸਿਹਤ ਲਈ ਸਹੀ ਨੀ ਨਾ ਹੈਗਾ
ਨਾ ਬਿਲਕੁਲ ਉਹ ਤੇ ਬੜਾ ਗੰਦਾ ਫਾਸਟਫੂਡ ਚ-
ਮੈਂ ਤੇ ਘੱਰ ਹੀ ਰਿਕੋਮੈਂਂਟ ਕਰਨੀ ਆ, ਸਾਰੇ ਕੋਲੋਂ ਰੇਖ ਹੋ ਗਏ ਸਾਰੇ ਜਿੰਨਾ ਨੇ ਖਾਣੀਏ ਤੇ
ਹਾਂ ਪਰ ਤੁਸੀਂ ਖਾ ਤੁਸੀਂ ਖਾਂਦੇ ਹੋ ਜੀ ਬਾਹਰ ਦਾ ਪਾ
ਨਹੀਂ ਮੈਂ ਨਹੀਂ ਖਾਂਦੀ ਮੈਂ ਬਹੁਤ-ਬਹੁਤ-ਬਹੁਤ ਘੱਟ ਖਾਂਣੀ ਹਾਂ
ਅੱਛਾ-ਅੱਛਾ ਰੇਅਰ ਚਾਂਸ ਹੋਵੇ ਕਧੀ ਕਗਾਰ ਖਾ ਲਿਆ
ਦਸ ਬਾਰਾਂ ਪੰਦਰਾਂ ਦਿਨ ਵਿੱਚ ਕਦੀ ਇਕ ਵਾਰੀ ਖਾ ਲਯਾ।
ਹਾਂ ਤੇ ਵਧੀਆ ਨਾ ਜੀ ਚ ਤਾਂ ਹੀ ਸਹੀ ਹੈ ਜਿਆਦਾ ਆਦਤ ਪਾਓ ਨਾ ਫਾਸਟ ਫੂਡ ਦੀ ਤੇ ਲੱਤ ਲੱਗ ਜਾਂਦੀ
ਹਾਂ ਲੱਤ ਵੀ ਲੱਗ ਜਾਂਦੀ ਨਾਲੇ ਫੇਰ ਐਕਸਰਸਾਈਜ਼ ਕਰਨ ਹ ਕੀ ਫਾਇਦਾ ਫਿਰ ਐਕਸਰਸਾਈਜ਼ ਦਾ ਵੀ ਜੇ ਬੰਦਾ ਇਓ ਸਭ ਕੁਛ ਖਾਣਾ ਤੇ ਇੱਕ ਪਾਸੇ ਐਕਸਰਸਾਈਜ਼ ਜਿੰਮ ਦੇ ਪੈਸੇ- ਥ ਦਈਏ ਉਹਥੋਂ ਇਹ ਵੀ ਖਾਈਏ ਕੋਈ ਫਾਇਦਾ ਨਾ-ਨਾ ਉਹਦਾ ਫਾਇਦਾ ਨਾ ਇਹਦਾ
ਸਹੀ ਗੱਲ ਏ ਜੀ
ਨੁਕਸਾਨ ਹੀ ਹੈ ਉਲਟਾ ਹੋਰ ਤੇ ਕੁਛ ਨੀ ਸਾਈਡ ਇਫੈਕਟ ਕਰ ਜਾਂਦਾ
ਬਹੁਤ ਜਿਆਦਾ ਜੀ ਤੇਲ ਬੜੇ ਗੰਦੇ ਨੇ ਨਾ ਤੇਲ ਗੰਦੇ ਯੂਜ
ਹਾਂ ਰਿਫਾਈਡਂ ਯੂਜ ਕਰਦੇ ਨੇ ਤੇਲ ਤੇ ਯੂਜ ਹੀ ਨਹੀਂ ਕਰਦੇ ਨਾ ਪਤਾ ਨੀ ਕਿਹੜਾ-ਕਿਹੜਾ ਰ ਸਭ ਤੋਂ ਚੀਪੈਸਟ ਰਿਫਾਇੰਡ ਵਗੈਰਾ ਯੂਜ ਕਰਦੇ ਨੇ ਤੇ ਸ਼ਾਮੀ ਦੇ ਟਾਇਮ ਜੇੜੀਆਂ ਸਟ੍ਰੀਟ ਸਾਇਡ ਸਟੋਰ ਲਗ ਜਾਂਦੇ ਨੇ ਰੇੜੀਆਂ ਵਗੈਰਾ ਹਾਂਜੀ ਇਹ ਨੀ ਠੀਕ ਹੈਗੀਆਂ।
ਇਹ ਤੇ ਬਹੁਤ ਜ਼ਿਆਦਾ ਗੰਦੇ ਨੇ ਜੀ। ਪਤਾ ਕੇ ਹੈ ਜੀ ਜਿੱਦਾਂ ਉਹ ਹੈਗਾ ਨਾ ਕੇ ਐਫ ਸੀ ਗਰੁੱਪ ਸੀ ਉਥੋਂ ਥੋੜਾ ਸਟੈਂਡਰਡ ਦਾ ਹੈਗਾ, ਉੱਥੋਂ ਬੰਦਾ ਖਾਏ ਚਲੋ ਫੇਰ ਵੀ ਸਹੀ ਹੈ ਇਹ ਗਲੀਆਂ ਚੋਂ ਸੜਕਾਂ ਜਿਹੜੇ ਲੱਗੇ ਹੁੰਦੇ ਨਾ-
ਹਾਂ। ਉਹੀਓ ਦੇਰ ਵਿੱਚ ਬੰਦਾ ਚਲੋ ਕਦੀ-ਕਧਾਰ ਖਾ ਲੇ ਪਰ ਅੱਛੀ ਜਗ੍ਹਾ ਤੋਂ ਖਾ ਲੇ। ਰੋਜ਼ ਦੇ ਨਾਲ ਹੁੰਦਾ ।
ਅਗਰ ਖਾਣਾ ਤੇ ਵਧੀਆ ਖਾਵੇ ਚਾਹੇ ਸਸ ਤੇ ਦੇ ਚੱਕਰ ਵਿੱਚ ਨਾ ਸਰੀਰ ਨੂੰ ਨੁਕਸਾਨ ਕਰਦਾ।
ਹੋਰ ਸੁਣਾੋਓ। ਬਸ ਵਧੀਆ ਹੋਰ ਫਿਰ ਲੰਚ ਵੀ ਬਾਹਰੋ ਤਾਂ ਘੱਰੇ।
ਲੰਚ ਤੇ ਘਰ ਕੜੀ ਬਣਾਣਗੇ ਉਹ ਵੀ ਖਾਵਾਂਗੇ ਕੜੀ।
ਅੱਛਾ, ਅੱਛਾ ਹਾਂ ਇਹ ਤੇ ਬੜੀ ਵਧੀਆ ਮੇਰੀ ਬੜੀ ਵਧੀਆ ਲੱਗਦੀ ਮੈਨ ਤੇ
ਇਹ ਬਈ ਸਾਰੇਆਂ ਦੀ ਫੇਵਰੇਟ ਹੁੰਦੀ ਹੈ ਕੜੀ ਚਾਵਲ ਤੇ
ਹਾਂ ਕੜੀ-ਚਾਵਲ, ਰਾਜਮਾ‌-ਚਾਵਲ ਸਾਡੇ ਇੱਥੇ ਕਾਲੇ ਛੋਲੇ-ਚਾਵਲ ਵੇੇ ਬਣੇ ਨੇ ਅੱਜ।
ਉਹ ਅੱਜ ਸ਼ਨੀਵਾਰ ਏ ਨਾ।
ਇਸ ਕਰਕੇ।
ਹਾਂਜੀ-ਹਾਂਜੀ।
ਬਸ ਹੋਰ ਕਿ ਨਾਲੇ ਕੁਛ ਤਾਂ ਬਣਾਣਾ ਹੀ ਹੈ।
ਬਿਲਕੁਲ ਜੀ ਖਾਣਾ ਤੇ ਹੈ‌ ਹੀ ਏ ਕੁਛ ਵੀ ਬਣਾ ਲਓ ਘੱਰ ਦਾ ਖਾਣਾ ਤਾਂ ਜੀਾ ਵਧੀਆ ਹੀ ਹੁੰਦਾ ਬਿਲਕੁਲ ਕੁਛ ਵੀ ਖਾਤੇ ਬੰਦਾ
ਹਾਂਜੀ- ਹਾਂਜੀ।
ਬਾਹਰ ਤਾਂ ਬਹੁਤ ਜ਼ਿਆਦਾ ਹੋ ਕਾ
ਹੂੰ ਹਾਂ ਨਹੀਂ। ਖਾਣਾ ਨੂੰ ਜਿਹੜਾ ਦੱਸਾਂ ਬਾਹਰ ਦੇ ਖਾ-ਖਾ ਕੇ ਨਾ ਕੋਲੈਸਟਰ੍ਰੋਲ ਅੱਜ-ਕੱਲ ਬੜਾ ਲੋਕਾਂ ਨੂੰ ਹੋਇਆ ਪਿਆ। ਯੂਰਿਕ ਐਸਿਡ ਪੈਰ ਸੁੱਜ ਜਾਂਦੇ ਨੇ ਕੋਲੈਸਟਰ੍ਰੋਲ ਦੇ ਨਾਲ ਵੀ ਹੱਥ ਪੈਰ ਸੁੱਜ ਜਾਂਦੇ ਨੇ। ਦਿੱਕਤ ਆ ਜਾਂਦੀ ਏ ਗਰਮੀ ਦੇ ਵਿੱਚ ਵੈਸੇ ਜਦੀ ਮੇਰੇ ਅਕੋਰਡਿੰਗ ਤੇਲ ਵਗੈਰਾ ਵਾਲੀ ਚੀਜ਼ ਤੇ ਖਾਣੀ ਨੀ ਚਾਹੀਦੀ।
ਜੀ ਰੋਟੀ ਖਾਦਾ ਤਾਂ ਗਰਮੀਆਂ ਜ਼ਿਆਦਾਤਰ ਮਨ ਹੀ ਨੀ ਕਰਦਾ। ਅੱਜ ਕੱਲ੍ਹ ਤਾਂ ਭੁੱਖੇ ਹੀ ਨਹੀਂ ਲੱਗਦੀ ਵੀ ਗਰਮੀ ਬਹੁਤ ਜ਼ਿਆਦਾ ਹੋਈ ਦੀ ਏ।
ਭਟੂਰੇ ਛੋਲੇ ਖਾ ਕੇ ਆਏਓ ਬਾਹਰ ਦਿਓ ਵੀ ਇੰਨੇ ਹੈਵੀ ਹਾਂਜੀ ਹੂੰ। ਨਹੀਂ ਫੇਰ ਵੀ ਦੇਖੋ ਬੱਚ ਅੱਛੇ ਹੋ ਚਾਏ ਇਹੀਓ ਚੀਜ਼ ਅਸੀਂ ਸੋਚਦੇ ਹਾਂ ਨਾ ਅੱਗੇ ਜਾ ਕੇ ਨੁਕਸਾਨ ਕਰਦੀ ਹੈ ਇਹ ਚੀਜ਼।
ਐਪ ਪਤਾ ਕੀ ਜਿੱਦਾਂ ਮੈਂ ਹੁਣ ਖਾ ਲੈ ਨੇ ਬਟੂਲੇ ਛੋਲੇ ਜੇ ਮੈਂ ਘਰ ਬੈਠਾ ਰਹਾਂਗਾ ਨਾ ਤਾਂ ਨੁਕਸਾਨ ਹੋਏ ਜਿੰਮ ਮੈਂ ਫਿਜ਼ਕਲ ਐਕਟੀਵਿਟੀ ਕਰਦਾ ਰਹਾਂਗਾ ਨਾ ਖੇਲਦਾ ਕੁਦਦਾ ਰਹਾਂ ਹਜ਼ਮ ਹੋ ਜਣ ਗੇ।
ਉਹ ਚੀਜ਼ ਸਹੀ ਹੈ, ਤੁਸੀਂ ਕਰਦੇ ਹੋ ਫਿਜੀਕਲ ਐਕਟੀਵਿਟੀ।
ਹਾਂਜੀ, ਹਾਂਜੀ ਆਪਾਂ ਤੇ ਕ੍ਰਿਕਟ ਕ੍ਰਿਕਟ ਖੇਲ ਲੈਂਦੇ ਹਾਂ ਜੀ।
ਅੱਛਾ, ਅੱਛਾ ਫੇਰ ਤਾਂ ਠੀਕ ਵਧੀਆ ਗੱਲ ਹੈ। ਹਮ, ਹਮ ਵਧੀਆ ਗੱਲ ਏ ਖੇਲਣਾ ਚਾਹੀਦਾ।
ਪਤਾ ਕੀ ਹੈ ਜੀ ਬੰਦਾ ਅਗਰ ਘਰ ਬੈਠਾ ਰਹੇਗਾ ਨਾ ਉਹਦਾ ਸ਼ਰੀਰ ਨੂੰ ਜੰਗ ਲੱਗ ਜਾਏਗਾ ਜੇ ਉਹ ਫਿਜ਼ਕਲ ਐਕਟੀਵਿਟੀ ਨਹੀਂ ਕਰੇਗਾ ਅਗਰ ਬੰਦਾ ਜਿੰਮ ਕਰ ਲਏ ਯੋਗਾ ਕਰ ਲਏ। ਸੈਰ ਕਰ ਲਈਏ ਬਹੁਤ ਚੀਜ਼ਾਂ ਹੈਗੀਆਂ ਨੇ ਜੀ।
ਹਾਂ ਇਹ ਤੇ ਗੱਲ ਹੈਗੀ ਹੈ, ਜੇ ਇੱਕ ਪਾਸੇ ਬੰਦਾ ਫਿਟਨੈਸ ਤੇ ਉਹਦੇ ਤੇ ਵੀ ਹੈਗਾ ਹੈ। ਐਕਟੀਵਿਟੀ ਕਰਦਾ ਫੇਰ ਜਲਦੀ ਪਚ ਜਾਂਦਾ ਹੈ।
ਹਾਂਜੀ ਹਾਂਜੀ। ਬੰਦੇ ਦਾ ਸਰੀਰ ਸਵਸਥ ਰਹੇਗਾ ਤੇ ਸਾਰਾ ਕੁਛ ਵਧੀਆ ਜੀ।
ਰ ਸਰੀਰ ਸਵੱਥ ਸਭ ਕੁਛ ਵਧੀਆ।
ਹਾਂਜੀ।
ਹਮ।
ਉਹ ਦੱਸੋ ਤੁਸੀਂ ਤੁਸੀਂ ਕਰਦੇ ਹੋ ਜੀ।
ਹਾਂ ਕਰਨੇ ਅਜੀਮ ਤੇ ਜੋਇੰਜੀਮ ਮੈਨੂੰ ਦੋ ਤਿੰਨ ਸਾਲ ਹੋ ਗਏ ਨੇ ਮੈਂ ਕਰ ਰਹੀ ਹ ਤੇ ਇੱਥੇ ਮੰਮਾ ਕੋ ਲਾਈ ਹੋਈ ਆ ਇਸ ਕਰਕੇ ਨੀਂਦ ਜਾ ਪਾ ਰਹੀ।
ਹਾਂ ਹਾਂ ਠੀਕ ਹੈ ਜੀ ਅ ਤੁ ਜੀ ਆਪਣੇ ਸ ਸੁਰਆਾਲ ਕਰਦੇ ਹੋ ਜ।
ਇੱਥੇ ਵਿਆਹ ਤੋਂ ਪਹਿਲੇ ਵੀ ਕਰਦੀ ਸੀ ਦੋ ਸਾਲ।
ਹਮ ਹਮ ਉਹ ਤੇ ਚਲੋ ਚਾਰ ਪੰਜ ਨਸਤੇ ਆਏ ਹੋਣੇ ਹੋ ਤੁਸੀ ਉਹ ਚਲੋ
ਤੇ ਫੇਰ ਕਰਵਾਵਾਂਗੀ ਸ਼ੁਰੂ ਕਰਾਂਗੀ ਫੇਰ ਹਾਂਜੀ।
ਹੋਰ ਦੱਸੋ ਜੀ।
ਹਮ। ਬਸ ਕੁਛ ਨੀ ਪਲੇ ਬੈਠੇ ਆ ਹੁਣ ਬਾਜ਼ਾਰ ਜਾਣਾ ਸੀ ਮੈਂ ਕਿਹਾ ਧੁੱਪ ਬੜੀ ਹੈਏਗੀ। ਕੀ ਇੱਕ ਮਨ ਕਰਹਾ ਜਾਵਾਂ ਇੱਕ ਮਨ ਕਰ ਰਿਹਾ ਨਹੀਂ ਜਾਵਾਂ। ਦੇਖਣੀ ਆ ਸ਼ਾਮੀ ਚਲੇ ਜਾਗੀ।
ਹਮ ਹਾਂ ਸ਼ਾਮੀ ਚਲੇ ਜਾਣਾ। ਇਸ ਟਾਈਮ ਤੇ ਇੰਨੀ ਗਰਮੀ ਹੈਗੀ ਪਤਾ ਚੱਕਰ ਆ ਜਾ-'
ਇਸ ਕਰਕੇ ਮਨ ਕਰਦਾ ਜਾਣਦਾ ਨਾ ਬੰਦਾ ਕਹਿੰਦਾ ਚਲੋ ਅੰਦਰ ਹੀ ਬੈਠੇ ਰੁ ਕੀ ਫਾਇਦਾ ਬਾਹਰ ਜਾਓ ਦੂਰ ਲਗਵਾ ਕੇ ਆ ਜਾਓ।
ਸਹੀ ਗੱਲ ਹੈ ਜੀ।
ਹਾਂਜੀ ਹਾਂਜੀ।
ਨਹੀਂ ਇਹ ਗਰਮੀ ਚ ਨਹੀਂ ਨਿੰਬੂ ਪਾਣੀ ਪੀਓ ਜਨਾ ਠੰਡਾ ਠੰਡਾ ਉਹ ਪੀ ਸਕਦੇ ਹੋ। ਫਾਇਦਾ ਹੈਗਾ ਜੀ। ਮੈਂ ਕਹਿ ਰਿਹਾ ਜੀ ਗਰਮੀਆਂ ਚ ਜਿੰਨਾ ਹੋ ਸਕਦਾ ਠੰਡਾ ਨਿੰਬੂ ਪਾਣੀ ਪੀਓ।
ਆਹ ਪੀਂਦੇ ਆਾਂ ਉੱਥੇ ਪਰ ਫੇਰ ਵੀ ਦੇਖੋ ਬਾਹਰ ਜਾਈਏ ਲੂਟ ਲੱਗਦੀ ਹੈ ਨਾ। ਬਾਹਰ ਜਾਈਏ ਲੂ ਲੱਗ ਜਾਏਗੀ ਜਿੱਥੇ ਜਾਣਾ ਫੇਰ ਉੱਥੇ ਏਸੀ ਏਸੀ ਦਾ ਨਿਕਲੋ ਫੀਰ ਗਰਮੀ ਹਮ
ਉਹੀ ਖੱਲ ਹੈ ਨਾ ਜੀ। ਗਰਮ ਸਰਦ ਮੌਸਮ ਬੜਾ ਗੰਦਾ। ਇਹ ਤੁਹੀ ਬੜਾ ਥੋੜਾ ਦੋ ਤਿੰਨ ਮਹੀਨਿਆਂ ਦੀ ਹੋਰ ਹੈਗੀ ਗਰਮੀ ਫੇਿਰ ਥੋੜਾ ਸਹੀ ਹੋ ਜਾਏ।
ਓਹ ਵੀ ਦੇਖੋ ਘਟ ਖ਼ਾਯਾਂ ਕਰੋ ਦੱਸਾਂ ਕੀ ਹੈ ਜ ਤੇ ਚਲੋ ਸ਼ੌਕ ਸ਼ੌਂਕ ਚ ਖਾ ਲੈਂਦੇ ਹ ਪਰ ਇਹ ਚੀਜ਼ ਕੱਲ ਨੂੰ ਨੁਕਸਾਨ ਕਰਦੇ ਤੇ ਪਤਾ ਨੀ ਅੱਜ ਕੀ ਚੀਜ਼ ਵਜੇ ਬੰਦੇ ਨੂੰ ਪਤਾ ਨੀ ਹਾਂਜੀ। ਬੜੇ ਛੋਟੇ ਛੋਟੇ ਬੱਚਿਆਂ ਦੀ ਅਸੀਂ ਸੁਣਦੇ ਪਏ ਹਾਂ ਮੈਗੀਆਂ ਜਿਹੜੇ ਖਾਂਦੇ ਨੇ ਮੈਗੀ ਉਹਨਾਂ ਨੂੰ ਪੁੱਚਦੀਆਂ ਹੈ ਨੀ ਦਿੱਕਤ ਹੋ ਜਾਂਦੀ ਹੈ ਫੇਰ ਹਾਂ ਹਾਂਜੀ ਹਾਂਜੀ। ਤੇ ਆਪਣਾ ਲਾਈਕ ਖਓ ਪੀਓ ਹਾਂਜੀ। ਆਪਣਾ ਲਮ ਤੇ ਹੀ ਖਾਓ ਪੀਓ ਬਾਹਰ ਤਾਂ ਜਿੰਨਾ ਹੋ ਸਕੇ ਦੇਖੋ ਸਾਫ਼ ਸੁਥਰਾ ਘਰ ਬਣਵਾ ਕੇ ਦਿਖਾਓ।
ਹਾਂ ਘਰ ਦਾ ਸਭ ਤੋਂ ਵਧੀਆ ਚੀਜ਼ ਨੁਕਸਾਨ ਨਹੀਂ ਹੈ ਕੋਈ। ਇਹ ਤੇ ਚਲੋ ਬੰਦਾ ਸਵਾਦ ਸਵਾਦ ਦੇ ਚੱਕਰ ਹੀ ਖਾ ਲੈਂਦਾ ਕਦੀ ਕਦਾਰ।
ਹਾਂ ਪਰ ਫੇਰ ਵੀ ਦੇਖੋ ਕਦੀ ਕਦਾਰ ਦੀ ਲੱਤ ਫੇਿਰ ਰੋਜ਼ ਰੋਜ਼ ਵਿੱਚ ਹੋ ਜਾਇ ਨਾ ਤੇ ਫੇਿਰ ਉਹ ਗ਼ਲਤ ਹੋ ਜਾਂਦੀ ਹੈ
ਹੁਣ ਤੁਸੀਂ ਇਹ ਵੇਖੋ ਸਾਡੇ ਇੱਥੇ ਇੱਕ ਮੁੰਡਾ ਹੈਗਾ ਸੀ ਉਹ ਇੰਨਾ ਫਾਸਟ ਫੂਡ ਖਾਂਦਾ ਸੀ ਨਾ ਤੇ ਉਹਨੇ ਇੰਨਾ ਫਾਸਟ ਫੂਡ ਖਾ ਲਿਆ ਕਿ ਉਹਦੀ ਡੈਥ ਹੋ ਗਈ ਵੇਖ ਲਓ ਉਹਦੇ ਪੇਟ ਚ ਪਤਾ ਨਹੀਂ ਕੀ ਹੋਇਆ ਐਸਾ ਇਨਫੈਕਸ਼ਨ ਉਹ ਸਹੀ ਨਹੀਂ ਹੋਇਆ
ਅੱਛਾ ਕਿਉਂ ਕਿਸ ਚੀਜ਼ ਦੀ ਇਨਫੈਕਸ਼ਨ
ਮੈਨੂੰ ਨੀ ਪਤਾ ਜੀ ਮੈਂ ਤੇ
ਫੂਡ ਇਨਫੈਕਸ਼ਨ ਹੋ ਗਿਆ ਹੋਣਾ ਨਾ ਫੂਡ ਪੁਆਇਜਨ ਹੋ ਗਿਆ ਹੋਣਾ
ਮੈਨੂੰ ਗਲੀ ਚੋਂ ਪਤਾ ਲੱਗਿਆ ਸੀ ਨਾ ਮੈਂ ਬਾਹਰ ਆਇਆ ਸੀ ਮੈਨੂੰ ਨੀ ਪਤਾ ਜਾਂਨਾ ਮੈਨੂੰ ਚਾਹਆ ਸੀ ਉਹਨੇ ਬਹੁਤ ਜ਼ਿਆਦਾ ਚੌਮੀਨ ਬਰਗਰ ਬੜਾ ਖਾਂਦਾ ਸੀ ਉਹ
ਅੱਛਾ ਅੱਛਾ ਸਾਡੇ ਇੱਥੇ ਵੀ ਸੀ ਕੋਈ ਉਹ ਵੀ ਫਾਸਟ ਫੂਡ ਖਾਂਦਾ ਛੋਟਾ ਜਿਹਾ ਬੱਚਾ ਜਿੱਥੇ ਚ ਮੈਗੀ ਖਾਣੀ ਚੋਮਿਨ ਖਾਣੀ ਪਤਾ ਨੀ ਕੀ ਚੱਕਰ ਹੋਇਆ ਮੇ ਬੀ ਓਹ ਐਕਸਪਾਇਰੀ ਇਹ ਵੀ ਹੋ ਸੀ ਫਿਰ
ਹਾਂ ਪਤਾ ਨੀ ਹੈ ਕਿ ਕੀ ਦੇਖਲੋ ਕਿੱਡਾ ਦੂਖ ਖਾਨ ਕਰਦੀ ਹੈ ਇਹ ਚੀਜ਼
ਜਿਵੇਂ ਹਾਂਜੀ ਚਲੋ ਤੁਸੀਂ ਵੀ ਆਪਣਾ ਥੋੜਾ ਅਵੋਇਡ ਕਰਿਆ ਕਰੋ ਹਾਂਜੀ ਠੀਕ ਹੈ ਵੀਰ ਜੀ ਸਤਿ ਸ਼੍ਰੀ ਅਕਾਲ ਅੱਛਾ
ਹਣ ਦੱਸ ਦਈਏ